ਹਾਂ ਹਾਂ ਸਭ ਕਿੱਦਾਂ?
''ਮੈਂ ਕੁਛ ਨੀ ਬਸ ਬੈਠੀ ਵੀ ਸੀ, ਤੂੰ ਦੱਸ?
''ਮੈਂ ਵੀ ਬੈਠੀ ਸੀ, ਹੋਰ ਰੋਟੀ ਖਾਲੀ?
ਬਸ ਸੁਣੇ ਖਾਣਾ-ਖੁਣਾ ਖਾਕੇ ਬੈਠੀ ਸੀਗੀ, ਛਾ।
ਕੀ, ਬਣਾਇਆ ਫਿਰ?
ਅੱਸੀ ਅੱਜ ਮੈਗੀ ਬਣਾਲੀ ਸੀ।
ਕੀ ਬਣਾਈ ਸੀ?
ਮੈਗੀ ਬਣਾਈ ਸੀ, ਮੈਗੀ।
ਮੈਂਗੀ! ਮੈਂ ਕਿਹਾ, ਰੱਬ ਈ ਉਹ ਵੀ ਹਦਾ ਆ।
ਨਹੀਂ, ਉਹ ਕੋਈ ਆਇਆ ਕੋਈ ਆਇਆ ਸੀ, ਫਿਰ ਆਪਾ ਮੈਗੀ ਬਣਾਲੀ ਸੀ।
ਅੱਛਾ-ਅੱਛਾ। ਸਿੰਪਲ ਹੀ ਮੈਗੀ ਬਣਾਨੀ ਆ, ਸਬਜ਼ੀਆਂ ਵੀ ਪਾਂਨੇ?
ਨਹੀਂ ਜਿੱਦਾਂ ਪਿਆਜ ਹੀ ਪਾਏ ਸੀਗੇ। ਪਿਆਜ ਤੇ, ਮਿਰਚ।
ਠੀਕ ਆ। ਹੋਰ?
ਬਸ, ਠੀਕ। ਔਰ ਤੂੰ ਖਾ ਲਿਆ ਖਾਣਾ ਹੁਣ?
ਹੋਰ, ਖਾਲਿਆ।
ਵਧੀਆ ਕੀਤਾ। ਹੋਰ, ਸੁਣਾਓ?
ਹੋਰ ਵਧੀਆ।
ਹੋਰ, ਕੀ ਕਰਦੇ?
ਉਹ ਕੁਛ ਨੀ, ਬੈਠੀ ਦੀਸੀ
ਅੱਛਾ -ਅੱਛਾ। ਫਿਰ, ਕੀ ਬਣਾਇਆ ਅੱਜ ਫਿਰ?
ਘੀਆ ਬਣਾਇਆ।
ਜਾ
ਅੱਛਛਾ।
ਨਾਲ ਦਹੀਂ'ਚ ਪਕੌੜੀਆਂ ਸੀ, ਤੇ ਨਾਲ ਰੋਟੀ।
ਅੱਛਾ!
ਹੋਰ ਤੂੰ ਸੁਣਾ
ਕੀ ਕੀ ਹੋ ਗਿਆ ਕੋਰਸ ਦੇ ਵਿੱਚ
ਕੁਛ ਨੀ ਹੋ ਜਾਂਦਾ ਮੇਕਪ ਸਕਿਨ ਤੇ ਨਹੀਂ ਮੇਕਅਪ ਸਕਿਨ ਹੀ ਹੋਈ ਹੈ ਫਿਲਹਾਲ ਤਾਂ
ਅੱਛਾ-ਅੱਛਾ, ਹੇਅਰ ਕੱਟ ਵੀ ਸਣਾਣਾ
ਹਾਂ
ਹੇਅਰ ਕੱਟ ਵੀ ਸਿਖਾਉਂਗੇ?
ਹਾਂ, ਹੇਅਰ ਕੱਟ ਵੀ ਸਿਖਾਓਂਗੇ।
ਤੇਰੇ ਘਰ ਤਾਂ, ਹੁਣ ਇਹਦਾ ਵੀ ਖਰਚਾ ਬਚ ਜਾਣਾ ਹੇਅਰ ਕੱਟ ਦਾ।
ਹੋਰ, ਮੈਂ ਕਿਹਾ ਚੱਲੋ ਕਰ ਲੈਂਦੇ ਆ, ਹੇਅਰ ਕੱਟ ਵੀ ਵਧੀਆ ਵਾ। ਡਮੀ ਖਰੀਦਣੀ ਆ ਬਸ। ਥੋਨੂੰ ਆਪਣੇ ਓਗੇ ਡਮੀ ਲੈਣੀ ਪੈਣੀ, ਖਰੀਦਣੀ ਪੈਣੀ ਐ।
ਹੋਰ, ਕਿੱਥੇਂ ਆ?
ਹੋਰ, ਸੁਣਾ?
ਫਿਰ ਅੱਗੇ
ਅੱਗੇ ਵੈਸੇ, ਤੈਨੂੰ ਪਤਾ ਹੀ ਆ ਮੇਰਾ ਡਾਕਟਰੀ ਲਾਈਨ ਦੇ ਵਿੱਚ ਯਾ ਡਾਕਟਰੀ ਲਾਈਨ'ਚ ਜਾਣਾ ਮੈਂ ਤਾ
ਹਾਂ, ਸੱਚ ਪਤਾ ਹੁੰਦਾ।
ਮਾਸ ਮੇਰਾ ਆ ਗੇਮ ਆਪਣੀ ਲੈਬ ਨੂੰ ਓਪਨ ਕਰ ਲਵਾਂ ਇੱਕ ਤਾਂ ਨਾ ਗਰਮੀ ਇੰਨੀ ਹੁੰਦੀ ਹੈ ਕਿਥੇ ਜਾਣ ਦਾ ਮਨ ਵੀ ਨੀ ਕਰਦਾ
ਉਹੀ ਤਾਂ ਬੁਰੀ ਗ ਹੁੰਦੀ ਆ ਕਹਿਦੇ ਹੈ ਕਿ ਜੁਲਾਈ ਨੂੰ ਮਈ ਹੋਊਗਾ
ਮੀਂਹ ਤਾਂ ਹੈਗਾ ਵਾ ਸੋਮਵਾਰ ਤੋਂ ਹੀ ਮੀਂਹ ਹੈਗਾ ਵਾ
ਹਾ
ਚਲੋ ਨਾ ਤਾ ਮੀ ਹੈਗਾ ਵਾ
ਹਾਏ ਰੱਬਾ! ਗਰਮੀ ਬਹੁਤ ਆ ਭਰਾ। ਜਿਵੇ ਗਰਮੀ ਬਹੁਤ ਆ ਵੈਸੇ ਤਾ।
ਹੂੰ।
ਹੈ! ਉਹ ਘਰੇ ਮੇਰੇ ਵੋਟਾਂ ਆਲੇ ਆ ਗਏ ਸੀਗੇ।
ਉਹ ਸਾਡੇ ਓਏ ਤੂੰ ਤੇਰਾ ਵੋਟਰ ਕਾਰਡ ਬਣਿਆ ਐ?
ਹੂੰ ਬਣ ਗਿਆ ਮੇਰਾ ਤੇਰਾ ਬਣ ਗਿਆ?
ਤੇ ਠਾਦੇ ਉੱਥੇ ਆਏ ਸੀ ਕਿ ਉਹ ਜਿਹੜੇ ਅੱਜ ਕੱਲ ਚੱਲਿਆ ਨੀ ਹਜ਼ਾਰ ਰੁਪਈਆ ਆਉਂਗਾ ਹਰ ਮਹੀਨੇ ਅਕਾਊਂਟ 'ਚ
ਹਾਂ ਹਾਂ ਹਾਂ ਉਹ ਵੀ ਹੋ ਗਿਆ ਤੁਹਾਡਾ ਤੁਹਾਡਾ ਹੋ ਗਿਆ? ਵੋਟਰ ਕਾਰਡ ਮਤਲਬ ਏਦਾ ਨੀ ਹੈ ਜੇ ਤੇਰਾ ਸਰਟੀਫਿਕੇਟ ਹੈਗਾ ਵਾ ਤੂੰ ਐਸੀ ਐ ਜਰਨਲ? ਵੈਸੇ!
ਮ ਦੀ ਬ ਬ
ਬੀ ਸੀ ਐ ਮੈਮ। ਤੇ ਵੈਸੇ ਤੂੰ ਭਰਵਾ ਸਕਦੀ ਆ
ਉਹ ਆਏ ਸੀ ਨਾ ਸਾਡੇ ਘਰ ਤੇ ਮੈਂ ਕਿਹਾ ਕਿ ਮੇਰਾ ਵੋਟਰ ਕਾਰਡ ਨੀ ਆ ਤੇ ਉਹਨਾ ਨੇ ਕਿਹਾ ਕਿ ਵੋਟਰ ਕਾਰਡ ਹੋਣਾ ਜ਼ਰੂਰ ਰੀ ਆ।
ਅੱਛਾ! ਫਿਰ ਤੂੰ ਬਣਵਾ ਲਾ ਵੋਟਰ ਕਾਰਡ।
ਹਾ, ਬਣਾਉਗੀ ਪਤਾ ਹੀ ਨੀ ਲੱਗਦਾ ਕਿੱਥੋ ਬਣਵਾਵਾ?
ਸਾਡੇ ਤਾ ਘਰੇ ਆ ਕੇ ਬਣਾ ਕੇ ਜਾਂਦੇ ਆ।
ਅੱਛਾ ਤੇ ਕੋਲ ਨੰਬਰ ਹੈਗਾ ਉਹਨਾ ਦਾ?
ਨਹੀ ਨੰਬਰ ਨੀ ਓਹਨਾ ਤੇ ਸਾਡੀ ਲਿਸਟ ਚ ਈ ਪਈ ਆ ਸਾਰੀ ਮਤਲਬ ਜਿੱਦਾ- ਜਿੱਦਾ ਘਰ ਹੈਗਾ ਨਾ ਓਦਾ- ਓਦਾ ਲਿਸਟ ਪਈ ਆ ਸਾਡੀ।
ਅੱਛਾ ਅੱਛਾ, ਤੇ ਮੈ ਸੋਚਦੀ ਸੀ ਪਤਾ ਨੀ ਪਤਾ ਨੀ ਪਤਾ ਈ ਨੀ ਲੱਗਦਾ ਕਿੱਥੋ ਕਰਵਾਵਾ ਮੈਂ ਵੋਟਰ ਕਾਰਡ ਬਣਵਾਵਾ?
ਉਹ ਤਾ ਬਣ ਜਾਣਾ ਉਹ ਤਾ ਕਿਸੇ ਕੈਫੇ ਤੋ ਵੀ ਬਣ ਜਾਣਾ।
ਹੈ?
ਉਹ ਤਾ ਮੈਂ ਕਿਹਾ ਕਿਸੇ ਕੈਫੇ ਤੋ ਵੀ ਬਣ ਜਾਂਦਾ।
ਉਹ ਪਤਾ ਤੈਨੂੰ ਉਹ ਤਾ ਮੈਨੂੰ ਪਤਾ ਉਹਤਾ। ਤੈਨੂੰ ਰਾਜੇਸ਼
ਕਿਹੜਾ ਰਜੇਸ਼?
ਅਰਜੇਸ਼ ਬੇਕਰੀ ਜਿਹੜੀ ਬੜੀ ਮਸ਼ਹੂਰ ਐ ਕੱਚੇ ਟੋਭੇ ਵਾਲੀ ਸਾਈਡ, ਉਹਦੇ ਸਾਹਮਣੇ ਜਿਹੜਾ ਹੈਗਾ ਗਾ ਆ ਉਹ ਬਣਾ ਦਉਗਾ।
ਏਦਾ ਤਾ ਖੈਰ ਮੈਨੂੰ ਪਤਾ ਨੀ ਬਸ ਮੈਨੂੰ ਤਾ ਇੰਨਾ ਪਤਾ ਵਾ ਕਿ ਕੈਫੇ ਆਲੇ ਬਣਾ ਦਿੰਦੇ ਐ।
ਤੇ ਤੈਨੂੰ ਕੋਈ ਪਤਾ ਕੈਫੇ ਕਿਹੜਾ ਆ ਇੱਥੇ ਕਿਤੇ?
ਅਮ ਮੈਂ ਜਿੱਥੇ ਮੇਰਾ ਘਰ ਤੈਨੂੰ ਪਤਾ ਨੀ ਨਾ, ਬਸ ਸਟੈਂਡ ਚ ਯਾਰ। ਇੱਥੇ ਮੈਂ ਬਰੋਦਾ ਬੈਂਕ ਨੀ ਐ ਬਰੋਦਾ ਬੈਂਕ
ਉਹ ਨੀ ਪਤਾ ਮੈਨੂੰ ਉਹ ਤਾ ਨੀ ਜਿਹੜਾ ਬੰਗੋਲੀ ਸਵੀਟ ਤੋ ਅੱਗੇ ਜਾ ਕੇ ਐ।
ਬੇਗੋਂਲੀ ਤਾ ਪਿੱਛੇ ਰਹਿ ਗਿਆ ਬੇਗੋਂਲੀ ਤਾ ਇੱਕ ਸਾਈਡ ਨੂੰ ਰਹਿ ਗਿਆ ਨਾ ਬਗੋਂਲੀ ਦਾ ਜਿੱਥੇ ਰੋਡ ਨੀ ਜਾਂਦਾ। ਘੰਟਾ ਘਰ ਆਲਾ ਰੋਡ ਨੀ ਜਾਂਦਾ ਸਿੱਧਾ ਹੂੰ ਮੇਰੇ ਘਰ ਤੋ ਹਨਾ ਉੱਥੇ ਕ ਹੈਗੇ ਕੈਫੇ ਜਿੱਥੇ ਫਾਸਟ ਫੂਡ ਦੀ ਰੇਹੜੀਆ ਨੀ ਲਗਦੀ ਸੀ। ਸਾਡੇ ਸਾ ਹਾਂ ਮਤਲਬ ਸਾਡੇ ਸਾਈਡ
ਆ ਹਾਂ
ਸਾਈਡ ਉੱਥੇ ਕੈਫੇ ਹੈਗਾ ਇੱਕ ਮੇਰੇ ਘਰ ਦੇ ਸਾਹਮਣੇ ਵੀ ਹੈਗਾ ਕ ਮਤਲਬ ਬਣਾ ਦਿੰਦੇ
ਨੇ ਲਦੇ ਵ ਕਿੰਨੇ ਲੈਂਦੇ ਵੋਟਰ ਕਾਰਡ ਦੇ
ਉਹ ਨੀ ਮੈਨੂੰ-ਮੈਨੂੰ ਨੀ ਪਤਾ
ਚਲ ਮੈਨੂੰ ਪਤਾ ਘਰ ਕੇ ਦੱਸੀ ਫਿਰ ਮੈਂ ਆਜਊਗੀ।
ਹਾਂ ਆਵਾਜ਼ ਘਟ ਰੱਖਣਾ ਮੈਂ ਸੁਣਾ ਹੈ।
ਹੈਂ
ਮੈਨੂੰ ਮੇਰੀ ਭੈਣ ਨੂੰ ਕਹਿੰਦੀ ਮੈਂ ਕਿਹਾ ਆਵਾਜ਼ ਘੱਟ ਰੱਖੀ ਥੋੜ੍ਹੀ
ਅੱਛਾ-ਅੱਛਾ ਤੁਸੀਂ ਕਿ ਦਸ ਮੇਰੀ ਮਾਸੀ ਨੂੰ ਕੌਣ
ਯਾਰ ਛੇ ਹੀ ਹੋਇਆ ਹਜੇ ਤਾਂ
ਠੀਕ ਅੱਛਾ-ਅੱਛਾ
ਮੂੰ ਮੇਰੇ ਘਰ ਦੇ ਸਾਹਮਣੇ ਵੀ ਬਣਾ ਦਿੰਦੇ ਆ ਉੱਥੇ ਵੀ ਦੇਖ ਕੇ
ਹੂੰ
ਪਾਪਾ ਤੋਂ ਪੁੱਛਣੂਗੀ ਇਹੀ ਹੋ ਸਕਦਾ।
ਹਾਂ ਪੁੱਛ ਲਈ ਪੁੱਛ ਕੇ ਦੱਸੀਂ।
ਹ ਬਣਾ ਜੋ ਪਤਾ ਕੀ ਅੱਜ ਦੇ ਟਾਈਮ 'ਚ ਪੈਨ ਕਾਰਡ ਵੋਟ ਟਰ ਕਾਰਡ ਵਗੈਰਾ ਸਭ ਕੁਛ ਹੋਣੇ ਜ਼ਰੂਰੀ-ਜ਼ਰੂਰੀ ਹੈ ਆਵਾਜ਼ ਘਟ ਕਰ।
ਤੇ ਉਹ ਹੋਣਾ ਬਹੁਤ ਜ਼ਰੂਰੀ ਆ ਅੱਜ ਦੇ
ਤੇਰਾ ਪਾਸਪੋਰਟ ਬਣੇ ਦਾ ਪਾਸਪੋਰਟ ਤੇਰਾ
ਟਰਾਈ ਕਰਵਾ ਲੈਨਾ ਹੋਨੇ ਥੋੜੇ ਟਾਈਮ ਤਕ
ਅੱਛਾ ਤੂੰ ਕਿੱਥੋਂ ਕਢਵਾਉਂਗੀ ਪਾਸਪੋਰਟ
ਮੈਂ ਸੈਸ਼ਨ ਚੌਂਕ ਤੇ ਜੇ ਕਚਹਿਰੀਆਂ ਨੀ ਹੈਗ ਕਚਹਿਰੀਆਂ ਦੇ ਆਸ ਪਾਸ ਸਾਰੇ ਉਹ ਹੈਗੇ ਉੱਥੇ ਬਣਵਾਓਗੇ।
ਅੱਛਾ
ਹਾਂ ਕਚਹਰੀਆਂ ਦੇ ਆਸ ਪਾਸ ਉੱਥੇ ਸਾਰੇ ਇਹੀ ਕੰਮ ਕਰਦੇ ਆ ਪਾਸਪੋਰਟ ਸਜ਼ ਮਤਲਬ ਪਾਸਪੋਰਟ ਵ ਹੀ ਬਣਾਉਂਦੇ ਉੱਥੇ ਬਣਵਾਉਗੇ।
ਠੀਕ ਆ।
ਹੂੰ-ਹੂੰ ਤੇਰੀ ਇੱਕ ਮਾਸੀ ਆ ਜੱਸੀ ਪਤਾ ਨੀ ਕਿਹੜੀ ਉਨ੍ਹਾਂ ਨੇ ਹੁਣ ਮੇਰੇ ਨਾਲ ਗੱਲ ਕਰਨੀ ਸੀ।
ਹਾਂਜੀ ਕਿਹੜੇ ਵਲਾ ਤੁਂ ਕਿਉ ਬੰਦ ਕੀਤਾ ਆਪੇ ਹੋ ਗਿਆ ਜੇ ਬੰਦ
ਦੇ ਬਂਦ ਹਾਂ ਦੋ ਮਿੰਟ ਹੋ ਕਬ ਕੀ ਬਹੁਤ ਗਰੀਬ ਹੈ ਤੁ ਬਾਤ ਮੇਂ ਨਾ ਥੱਪੜ ਮਾਰੂੰਗੀ ਤੇ ਕਪੀ ਤੋਰੀ ਘਾਟ ਪਾਣੀ ਛੋਟੀ ਸਬਜ਼ੀ ਬਣਾਣੀ ਤੋਰੀ ਘਾਟ ਬਕਵਾਸ ਕਰ ਲਈ ਹਲੋ ਬੈਸਣਾ ਹਾਂ ਹਾਂ ਬ ਜੈਪੁਰ ਨੇੈਂ ਹੋਰ ਸੁਣਾਓ ਚੌਪੜ ਮੈਂ ਆ ਇਹ ਚੱਲਦੇ ਤਾਜ ਮਹਿਲ ਕ ਘੁਮਾ ਰਹੇ ਭਗਵਾਨ ਪਣੇ ਇਨਾ ਲੰਬਾ ਘੁਮਾਓਂਗੇ ਬਹੁਤ ਉਹਮੇ ਮੜਗੇ ਆਲ ਹੋਰ ਸੁਣਾ
ਅਸੀਂ ਆਵਾਜ਼ ਹੀ ਕਟ ਸੀ
ਚੱਲ ਠੀਕ ਆ ਫਿਰ ਕਰਦੀ ਮੈਂ ਬਾਅਦ ਚੋਂ ਹੈ
ਇੱਕ ਮਿੰਟ ਤਾਂ ਰਹਿ ਗਿਆ ਹੁਣ
ਹੈਲੋ
ਹਾਂ ਹਾਂ ਚੱਲ ਠੀਕ ਆ ਫਿਰ
ਠੀਕ ਹੈ
ਓਕੇ ਓਕੇ